ਹੈਲੋ, ਸਤਿ ਸ਼੍ਰੀ
ਸਤਿ ਸ੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ?
ਵਧੀਆ ਤੁਸੀਂ ਸੁਣਾਓ, ਹੋਰ ਕੀ ਕਰ ਰਹੇ ਸੀ?
ਬਸ ਵਧੀਆ, ਵਧੀਆ ਜੀ, ਬਸ ਮੈਂ ਚਲਾ ਸੀ ਬਾਜ਼ਾਰ।
ਅੱਛਾ, ਅੱਛਾ ਸ਼ਾਮ ਦਾ ਟੈਮ ਹੋ ਗਿਆ। ਟਾਈਮ ਤਾਂ ਲੰਘੀ ਜਾ ਰਿਹਾ।
ਟਾਈਮ ਬੜਾ ਫਾਸਟ ਏ, ਬਹੁਤ ਜ ਜ਼ਿਆਦਾ ਜਲਦੀ - ਜਲਦੀ ਚੱਲ ਰਿਹਾ ਜੀ, ਝੱਟੇ ਹਫ਼ਤਾ ਬੀਤ ਜਾਂਦਾ ਜੀ। ਪਤਾ ਨੀ ਲੱਗਦਾ ਜੀ।
ਸਹੀ ਗੱਲ, ਐਤਵਾਰ ਝਟੇ ਹੀ ਆ ਜਾਂਦਾ, ਤੁਸੀਂ ਇੱਕ ਗੱਲ ਦੀ ਕੀਤੀ ਨੋਟਿਸ ਇਹ।
ਤੁਸੀਂ ਦੇਖੋ ਹਾਂਜੀ, ਹਾਂਜੀ ਤੁਸੀਂ ਦੇਖੋ ਛੇ ਮਹੀਨੇ ਨਵੇਂ ਸਾਲ ਦੇ ਬੀਤ ਵੀ ਗਏ, ਤੇ ਕੱਲ੍ਹ ਨਵਾਂ ਸਾਲ ਚੜਿਆ ਹੁੰਦਾ ਜੀ। ਸਮਾਂ ਬਹੁਤ ਜਲਦੀ, ਬਹੁਤ ਜਲਦੀ ਤੇਜ਼ ਤੇ ਚੱਲ ਰਿਹਾ, ਜ਼ਿਆਦਾ ਤੇਜ਼ ਚੱਲ ਰਿਹਾ। ਪਤਾ ਨੀ ਲੱਗਦਾ, ਸੋਮਵਾਰ ਚੜਿਆ ਨੀ ਨਾਲ ਹੀ ਸ਼ਨੀਵਾਰ ਆ ਗਿਆ ਦੇਖ ਲੋ ਜੀ, ਆਜ ਵੀਰਵਾਰ ਹੋ ਗਿਆ ਦੇਖ ਲੋ ਜੀ।
ਸਹੀ ਗੱਲ ਐ, ਸਮਾਂ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕੀਮਤੀ ਤਾਨ ਐ। ਜੋ ਸਮਾਂ ਇੱਕ ਵਾਰ ਲੰਘ ਜਾਂਦਾ, ਉਹ ਮੁੜ ਕਦੇ ਵਾਪਿਸ ਨੀ ਆਂਦਾ।
ਸਹੀ ਗੱਲ ਐ ਜੀ, ਜੇ ਆਪਾਂ ਮਾੜਾ ਵੀ ਕਿਤੇ ਲੇਟ ਹੋ ਗਏ ਨਾਲੇ ਜੀ ਇਗਜ਼ਾਮ ਨਹੀਂ ਦੇਣੇ। ਪੇਪਰ ਨਹੀਂ ਦੇਣ ਦਿੰਦੇ, ਹੁਣ ਤੁਹਾਨੂੰ ਪਤਾ ਈ ਏ ਨੀਟ ਦਾ ਇਗਜ਼ਾਮ ਹੋਇਆ ਨੀਟ ਦਾ ਇਗਜ਼ਾਮ ਹੋਇਆ ਤੁਸੀਂ ਦੇਖਿਆ ਈ ਐ ਦੋ ਮਿੰਟ ਕੁੜੀ ਲੇਟ ਹੋ ਗਈ, ਨਾਲੇ ਉਹਨੂੰ ਪੇਪਰ ਦੇ ਅੰਦਰ ਨਹੀਂ ਵ ਬਨ ਵੜਨ ਜਾ ਦਿੱਤਾ ਗਿਆ ਉਹਨਾਂ ਨੂੰ। ਪੇਪਰ ਨੀ ਦੇਣ ਦਿੱਤਾ ਗਿਆ, ਪੂਰਾ ਸਾਲ ਬਰਬਾਦ ਹੋ ਗਿਆ ਕੁੜੀ ਦਾ ਦੋ ਮਿੰਟ ਲੇਟ ਇੱਕ ਸਾਲ ਬਰਬਾਦ। ਦੇਖ ਲੋ ਸਮੇ ਦੀ ਕਿੰਨੀ ਮਹਤਵ ਐ।
ਹਾਂਜੀ। ਸਮਾਂ ਇੱਕ ਏਦਾਂ ਵੀ ਐ ਨਾ, ਜੇ ਜੇ ਲੋਕ ਸਮੇਂ ਦੀ ਕਦਰ ਕਰਦੇ ਨੀ ਉਹ ਜ਼ਿੰਦਗੀ ਵਿੱਚ ਚ ਅੱਗੇ ਨਹੀਂ ਵੱਧ ਸਕਦੇ।
ਹਾਂਜੀ-ਹਾਂਜੀ, ਉਹ ਨਹੀਂ ਕਾਮਯਾਬ ਹੋ ਸਕਦੇ ਜੀ, ਬਿਲਕੁਲ ਕਾਮਯਾਬ ਨਹੀਂ ਹੋ ਸਕਦੇ ਉਹ
ਹਾਂਜੀ।
ਕਦੇ ਕਦਰ ਨਹੀਂ ਕਰਦੇ
ਹੈਲੋ।
ਹਾਂਜੀ-ਹਾਂਜੀ। ਉਸ ਉਸ ਸਮੇਂ ਦੀ, ਹਾਂਜੀ-ਹਾਂਜੀ ਬੋਲੋ ਜੀ, ਮੈਂ ਕਿਹਾ ਉਹ ਸਮੇਂ ਜਿਹੜਾ ਹਾਂਜੀ-ਹਾਂਜੀ, ਤੁਸੀਂ ਦੱਸੋ।
ਜਿੱਦਾਂ ਜਿਹੜੇ ਵਿਦਿਆਰਥੀ ਆ ਉਹਨਾਂ ਲਈ ਸਮਾਂ ਹੋਰ ਵੀ ਮਹੱਤਵਪੂਰਨ ਚੀਜ਼ ਐ, ਕਿਉਂਕਿ ਜੇ ਉਹ ਨੇ ਅੱਜ ਦੇ ਟਾਈਮ ਚ ਪੜ੍ਹ ਲਿਆ, ਉਹਨਾਂ ਨੂੰ ਕੱਲ੍ਹ ਔਕਾ ਨਹੀਂ ਹੋਣਾ ਕੀ ਸਹੀ ਐ ਵੀਰ ਜੀ।
ਬਿਲਕੁਲ ਸਹੀ ਗੱਲ, ਜੇ ਤੁਸੀਂ ਅੱਜ ਪੜ੍ਹ ਲਉ ਚੰਗੇ ਨੰਬਰ ਲੈ ਲੋ, ਚੰਗੇ ਟੈਸਟ ਪਾਸ ਕਰ ਲੋ, ਵਧੀਆ ਨੌਕਰੀ ਲੱਗ ਗਈ। ਫੇਰ ਤੁਹਾਡੀ ਜ਼ਿੰਦਗੀ ਦੇ ਮੌਜਾਂ ਹੀ ਮੌਜਾਂ ਜੀ, ਜੇ ਤੁਸੀਂ ਇਹ ਟਾਈਮ ਵਿਅਰਥ ਕਰ ਲਿਆ ਵੇਸਟ ਕਰ ਲਿਆ ਵਿਅਰਥ ਕਰ ਲਿਆ। ਤੇ ਬਸ ਫੇਰ ਅੱਗੋਂ ਪਛਤਾਓ।
ਹਾਂਜੀ, ਸਿੱਦਾਂ ਸਮਾਂ ਸਾਨੂੰ ਅਨੁਸ਼ਾਸਨ ਸਿਖਾਉਂਦਾ ਐ, ਜਿਹੜਾ ਮ ਮਨੁੱਖ ਹਰ ਕੰਮ ਹਰ ਸਮੇਂ ਸਿਰ ਕੰਮ ਕਰਦਾ ਐ ਉਸਦੀ ਜ਼ਿੰਦਗੀ ਬਹੁਤ ਜ਼ਿਆਦਾ ਸੋਹਣੀ ਬਣਦੀ ਐ, ਜਿਹੜਾ ਮੁੱਖ ਸਮੇ ਦੀ ਕਦਰ ਕਰਦਾ ਆ ਉਹਦੀ ਹੀ ਜ਼ਿੰਦਗੀ ਬਣਦੀ ਬਰਬਾਦੀ ਆਲਸ ਅਸਫਲਤਾ ਪਛਤਾਵੇ ਦਾ ਕਾਰਨ ਬਣਦਾ ਐ ਅੱਗੇ ਜਾ ਕੇ।
ਬਿਲਕੁਲ ਸਹੀ ਗੱਲ ਐ ਜੀ ਤੁਸੀਂ ਜਿੰਨਾ ਜੋ ਵੀ ਸਮਾਂ ਤੁਹਾਨੂੰ ਮਿਲ ਗਿਆ ਜੀ ਦੇਖੋ ਜੀ ਜੋ ਬੀਤ ਗਿਆ ਜਿੰਨਾ ਤੁਸੀਂ ਸਾਲਾਂ ਦੇ ਹੋ ਗੇ ਬੀਤ ਗਿਆ ਮੁੜ ਕੇ ਨਹੀਂ ਆਣੇ, ਜੇ ਤੁਹਾਡਾ ਪੜਨ ਦਾ ਟੈਮ ਤੁਸੀਂ ਐਂ ਰੱਜ ਕੇ ਦਿਲ ਆ ਕੇ ਪੜ੍ਹੋ ਤੇ ਤਾਂ ਤੁਸੀਂ ਕਾਮਯਾਬ ਹੋਜਊਗੇ ਜੇ ਤੁਸੀਂ ਉਹ ਕੰਮ ਉਸ ਪੜ੍ਹਨ ਦੇ ਟਾਈਮ ਚ ਨਹੀਂ ਪੜ੍ਹੇ ਤੁਸੀਂ, ਕੱਲ੍ਹ ਨੂੰ ਤੁਸੀਂ ਪਛਤਾਣਾ ਜੀ ਕਾਸ਼ ਮੈਂ ਪੜ੍ਹਨ ਦਾ ਮੈਂ ਵੀ ਵਧੀਆ ਨੋ ਨੌਕਰੀ ਕਰਨੀ ਸੀ ਮੇਰੇ ਕੋ ਇਹਹੀ ਚੀਜ਼ ਹੋਣੀ ਸੀ ਮੇਰੇ ਕੋ ਉਹ ਚੀਜ਼ ਵੀ ਹੋਣੀ ਸੀ। ਸਮਾਂ ਮੁੜ ਕੇ ਨਹੀਂ ਆਂਦਾ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਰਿਸ਼ ਰਿਸ਼ਤੇਦਾਰਾਂ ਨਾਲ ਵਧੀਆ ਰਹੋ ਹਰ ਕਿਸੇ ਹਰ ਬੰਦੇ ਨਾਲ ਤੁਹੀ ਵਦੀਆਂ ਰ ਰ ਸਮਾਂ ਕਿਉਂਕਿ ਕੱਲ ਨੂੰ ਕੋਈ ਪਤਾ ਨੀ ਕੋਈ ਹੈਗਾ ਕੋਈ ਨਹੀਂ ਹੈਗਾ। ਕੱਲ ਨੂੰ ਮਿਲਣਾ ਨਹੀਂ ਮਿਲਣਾ, ਗਿੱਲੇ ਸ਼ਿਕਵੇ ਜ਼ਿੰਦਗੀ ਕਿਸੇ ਨਾਲ ਰੱਖਣੀ ਜ਼ਿੰਦਗੀ ਜ
ਹੁਣ ਦੇਖੋ ਜੀ ਇੱਕ ਮਿੰਟ ਬੰਦਾ ਕਿਥੇ ਨਾਲ ਲੇਟ ਹੋ ਜਾਵੇ ਇੱਕ ਮਿੰਟ ਕਿਤੇ ਹੋਸਪੀਟਲ ਚ ਡਾਕਟਰ ਲੇਟ ਹੋ ਜਾਵੇ ਬੰਦੇ ਦੀ ਜਾਨ ਚੱਲ ਜਾਂਦੀ ਐ।
ਸਹੀ ਗੱਲ ਐ ਜੀ ਇੱਕ ਮਿੰਟ ਚ ਤੁਸੀਂ ਲੇਟ ਹੋ ਜੇ, ਤੇ ਤਾਂ ਹੀ ਬਚਾ ਹੋ ਜਾਂਦਾ ਜੀ ਬਚਾ ਹੋ ਜਾਂਦਾ ਉਹੀ ਤਾਂ ਗੱਲ ਐ ਜੀ। ਕਿ ਸਮਾਂ ਬਹੁਤ ਜ਼ਿਆਦਾ ਜੇ ਸਮਝਣ ਵਾਲੇ ਸਮਝਣਾ ਕਿ ਸਮੇਂ ਦੀ ਬੋਤ ਜ਼ਿਆਦਾ ਵੈਲ ਗੱਲ ਹੈਗੀ ਐ ਜੀ ਬੋਤ ਜ਼ਿਆਦਾ ਬਹੁਤ ਮਹੱਤਤਾ ਹੈਗੀ ਜੀ।
ਪਰ ਅੱਜ ਕੱਲ ਪਤਾ ਕੀ ਐ ਵੀਰ ਜੀ ਸਮਾਂ ਮੋਬਾਇਲ ਫੋਨ ਬੋ ਖਾ ਰਿਹਾ ਸੋਸ਼ਲ ਮੀਡੀਆ ਕਰਕੇ ਬੋਤ ਲੋਕ ਆਪਣਾ ਕੀਮਤੀ ਸਮਾਂ ਵਿਅਰਥ ਗੁਆ ਲੈਂਦੇ ਨੇ ਸਾਨੂੰ ਵੀ ਚਾਹੀਦਾ ਵੀ ਆਪਣੇ ਤਿੰਨ ਯੋਜਨਾ ਆਪਣਾ
ਉਸ ਵੇ ਸਰਕਾਰਾਂ ਨੇ ਫਿਰ ਸਿਸਟਮ ਈ ਉਸ ਹਿਸਾਬ ਦੇ ਸੈੱਟ ਕਰਤੇ ਹੋਏ ਨੇ ਰ ਰੀਲਾਂ ਰੂਲਾਂ ਵੱਲ ਵਿਊ ਲੈਣੇ ਜੀ ਮੈ ਵਿਊ ਲੈਣੇ ਮੈਂ ਆਪਣੇ ਫੋਲੋਅਰ ਵਧਾਣੇ ਆ। ਰੇ ਦੋਲਡ ਹੋਰ ਕੋਈ ਲੱਗੇ ਨਾ ਅਜ ਕੱਲ੍ਹ ਜੀ।
ਸਹੀ ਗੱਲ ਐ, ਇਤਿਹਾਸ ਵਿੱਚ ਜਿੰਨੇ ਵੀ ਪਰ ਲੋਕ ਨੇ ਉਹਨਾਂ ਸਾਰਿਆਂ ਨੇ, ਸਮੇਂ ਦੀ ਕਦਰ ਕੀਤੀ ਐ ਤਈਓ ਸਫਲ ਐ।
ਬਿਲਕੁਲ ਸਹੀ ਗੱਲ ਐ ਜੀ, ਬਿਲਕੁਲ ਬਿਲਕੁਲ ਸਈ ਗੱਲ ਐ ਜੀ।
ਹਾਂਜੀ, ਉਹਨਾਂ ਨੇ ਆਪਣੇ ਹਰ ਪਲ ਨੂੰ ਮਹੱਤਵ ਦਿੱਤਾ ਹੋਇਆ।
ਹਾਂਜੀ ਹਾਂਜੀ, ਸਮੇਂ ਜਿੰਨੇ ਸਮਾਂ ਦਿੱਤਾ ਦੇਖੋ ਜੀ ਜਿਹੜਾ ਹੁਣ ਅੱਜ ਡਾਕਟਰ ਬਣਿਆ ਜਿਹੜ ਅਠਾਰਾਂ ਅਠਾਰਾਂ ਵੀਹ ਵੀਹ ਘੰਟੇ ਪੜ੍ਹਿਆ ਵਾ ਆਪਣਿਆ ਨਾਲ ਜ਼ਿੰਦਗੀ ਲਾਈ ਐ। ਟੈਸਟ ਨੀਡ ਦਾ ਟੈਸਟ ਕਲੀਅਰ ਇੰਨਾ ਸਮਾਂ ਦੇ ਕੇ ਅਠਾਰਾਂ ਅਠਾਰਾਂ ਘੰਟੇ ਪੜ੍ਹਿਆ, ਤੇ ਕਾਮਯਾਬੀ ਤਾਂ ਹੋਇਆ ਈ ਆ।
ਅੱਛਾ ਭਾਜੀ ਨੀਟ ਦਾ ਟੈਸਟ ਦਾ ਮਤਲਬ ਨੀਟ ਦੇ ਟੈਸਟ ਦਾ ਕੀ ਹੁੰਦਾ ਐ। ਤੋਂ ਬਾਦ ਬੰਦਾ ਕੀ ਬਣਦਾ?
ਨੀਟ ਦਾ ਟੈਸਟ ਹੁੰਦਾ ਆਪਣਾ ਜੇ ਐਮ ਬੀ ਐਸੀ ਕਰਨੀ ਡਾਕਟਰ ਬਣਨਾ ਨੀਟ ਟੈਸਟ ਹੁੰਦਾ।
ਅੱਛਾ ਅੱਛਾ, ਇਹ ਤਾਂ ਬਹੁਤ ਔਖਾ ਆ ਹੂੰ।
ਨੋਨ ਮੈਡੀਕਲ ਕੀਤੀ ਨੀਟ ਦਾ ਟੈਸਟ ਦਿੰਦੇ ਆ, ਫਿਰ ਆਪਾਂ ਬੀ ਡੈਂਟਲ ਹਰ ਕੋਈ ਕਿਸਮ ਦਾ ਡਾਕਟਰ ਬਣਦਾ ਮੈਨ ਆਪਣੀ ਐੱ ਬੀ ਬੀ ਐੱਸ ਹੁੰਦੀ ਐ ਫਿਰ ਉਹ ਤੋਂ ਬਾਦ ਆਪਾਂ ਅੱਗੇ ਕਰ ਸਕਦੇ ਆ ਮੇਨ ਤੁਹਾਡਾ ਬੀ ਐਮ ਐਸ ਚ ਵੀ ਮਿਲ ਜਾਂਦੀ ਬੀ ਡੀ ਐਸ ਚ ਵੀ ਮਿਲ ਜਾਂਦੀ ਤੇ ਐਮ ਬੀ ਐੱਸ ਚ ਮਿਲ ਜਾਂਦੀ। ਤੁਹਾਨੂੰ ਤੁਸੀਂ ਡਾਕਟਰ ਬਣ ਜਾਂਦੇ ਆ ਡਕਟਰ ਦਾ ਟੈਸਟ ਕਿਸੇ ਵੀ ਕੋਲਜ ਐਡਮਿਸ਼ਨ ਲੈ ਸਕਦੇ ਨੰਬਰਾਂ ਦੇ ਹਿਸਾਬ ਨਾਲ
ਅੱਛਾ ਅੱਛਾ, ਫੇਰ ਤਾਂ ਬੰਦਾ ਉਹੀ ਬੰਦਾ ਜੇ ਸਮੇ ਦੀ ਕਦਰ ਕਰ ਲਵੇ ਪੜ੍ਹ ਲਵੇ ਟੈਸਟ ਕਲੀਅਰ ਕਰ ਲਵੇ। ਉੱਥੇ ਪਹੁੰਚ ਜਾਣਾ ਘਰ ਦੀ ਗਰੀਬੀ ਨਿਕਲ ਜਾਂਦੀ
ਹੋਰ ਪੰਜ ਸਾਲ ਪੜ੍ਹ ਲਿਆ ਅਜੇ ਵਧੀਆ ਸਰਕਾਰੀ ਸੀਟ ਮਿਲ ਗਈ ਸਸਤੇ ਚ ਤੁਹਾਨੂੰ ਮਿਲ ਗਈ। ਤੇ ਤੁਹਾਡੀ ਮੌਜੇ ਈ ਮੌਜਾ ਜੀ ਕਦੇ ਡਾਕਟਰ
ਟੈਮ ਬਰਬਾਦ ਕਰੀ ਜਾਵੇ ਫੋਨ ਦੇ ਦੁਆਲਾ ਹੋਇਆ ਰਹੇ ਫੇਰ ਉਹਦੀ ਉਥੇ ਹੀ ਜ਼ਿੰਦਗੀ ਰੁਕ ਜਾਂਦੀ ਐ।
ਅੱਜ ਕੱਲ ਫਿਰ ਪਤਾ ਚੱਲ ਆ ਜੇ ਨੈਟ ਫ੍ਰਰੀ ਹੋ ਗਏ ਆ ਫੋਨ ਫ੍ਰੀ ਹੋ ਗਏ ਆ। ਉਸ ਚੀਜ ਨੇ ਘੱਟਾ ਕਰਤਾ ਜੀ।
ਮੇਨ ਕੰਮ ਉਥੇ ਆ ਜਿਹੜੀ ਚੀਜ਼ ਫ੍ਰੀ ਹੋ ਗਈ ਨੈਟ ਫ੍ਰੀ ਹੋ ਗਿਆ ਕਾਲਾਂ ਫ੍ਰੀ ਹੋ ਗਿਆਂ ਜਿਵੇ ਅਨਲਿਮਟਿਡ ਹੋ ਗਈਆਂ। ਜਿੰਨੀ ਮਰਜ਼ੀ ਕਰੀ ਜਾਓ ਉਹ ਨੇ ਉਸ ਚੀਜ਼ ਨੇ ਸਭ ਸਿਸਟਮ ਖਰਾਬ ਕਰਤਾ, ਇਹਦੇ ਫਾਇਦੇ ਵੀ ਆ ਨੁਕਸਾਨ ਵੀ ਬਹੁਤ ਹੈਗੇ ਆ। ਪਰ ਨੁਕਸਾਨ ਵੱਲ ਦੁਨੀਆਂ ਜ਼ਿਆਦਾ ਜਾ ਰੀ ਐ।
ਹਾਂਜੀ ਵੀਰ ਜੀ ਤੁਹਾਡੀ ਗੱਲ ਸਹੀ ਬਿਲਕੁਲ ਸਹੀ ਗੱਲ ਨੁਕਸਾਨ ਦੁਨੀਆਂ ਉਹ ਨੀ ਚੀਜ਼ ਕਰਦੀ ਜੋ ਚੰਗਾ ਆ ਉਹਨਾ ਨੇ ਉਹ ਕਰਨਾ ਜੋ ਮਾੜਾ ਆ।
ਜੋ ਮੜਾ ਜੀ ਏਵੇ ਆ ਦੇ ਵੀਡੀਓ ਪਾਈ ਜਾਣੀ ਰੀਲਾਂ ਬਣਾਈਆਂ ਉਹ ਕਰ ਲੈ ਵੀ ਸਮਾਂ ਬਰਬਾਦ ਕਰੀਨਾ ਕੋਈ ਕੋ ਕੋਈ ਕੋਈ ਅਰਥ ਨੀ ਸਾਰਾ ਸਾਰਾ ਸਮਾਂ ਵਿਅਰਥ ਕਰੀ ਜਾਂਦੇ ਪਏ ਨੇ।
ਹੂੰ ਦੇਖਿਆ ਜਾਵੇ ਤਾਂ ਸਾਡਾ ਮਿੰਟ ਵੀ ਬਹੁਤ ਕੀਮਤੀ ਜੇ ਦੇਖਿਆ ਨਾ ਜਾਵੇ ਜਿਹੜੇ ਸਮਝਦੇ ਨੇ ਉਹਨਾਂ ਦਾ ਤਿੰਨ ਵੀ ਵਿਅਰਥ ਹੀ ਆ।
ਸਹੀ ਗੱਲ ਹੈ, ਸਹੀ ਗੱਲ ਹੈ ਜੀ ਤੁ ਦੇਖ ਅੱਜ ਕੱਲ੍ਹ ਤਾਂ ਹੁਣ ਹਾਜਰੀਆਂ ਵੀ ਫਿੰਗਰਿੰਪਟਾਂ ਲੱਗਣ ਲੱਗ ਗਈਆਂ ਗੂਠੀਆਂ ਲੱਗ ਲੱਗ ਪਈਆਂ, ਜਿੰਨੇ ਮਿੰਟ ਤੁਸੀਂ ਲੇਟ ਉਨੀ ਤੁਹਾਡੀ ਸੈਲਰੀ ਕਟ ਕੱਟ ਹੋਣੀ ਜੀ ਹੁਣ ਤਾਂ ਇਹ ਸਾਡੇ ਇਹ ਸਿਸਟਮ ਹੋ ਗਿਆ ਜੀ।
ਹਮ, ਉਹਨਾਂ ਨੂੰ ਵੀ ਇਹੀ ਆ ਹਮ ਹਮ ਹੋਣਾ ਵੀ ਇਹੀ ਰੂਲ ਚਾਹੀਦਾ ਭਾਜੀ।
ਸਹੀ ਗੱਲਾਂ ਨੇ ਕੋਈ ਦਸ ਮਿੰਟ ਲੇਟ ਕੋਲਜਾਂ ਚ ਸਾਡੇ ਕੋਲ ਤਾਂ ਹੈਗਾ ਸੀਂ ਕੋਲੇਜ ਸਾਡੇ ਥਭ ਆਪ ਅਗੂਠ ਨਾਲ ਹਾਜ਼ਰੀ ਲਗਦੀ ਸੀ, ਜਿੰਨੇ ਮਿੰਟ ਲੇਟ ਉਨੇ ਫਿਰ ਐਪ ਮਾਰਕ ਹੁੰਦੀ ਸੀ ਉੱਥੇ।
ਅੱਛਾ।
ਫੁਲ ਡੇ ਦੀ ਐਪਸੇਂਟ ਲੱਗ ਜਾਂਦੀ ਸੀ, ਹੁਣ ਜੀ
ਤੁਸੀਂ ਮੈਨੂੰ, ਹਾਂਜੀ।
ਬੈਂਕਾ ਬੁੰਕਾ ਜੀ ਸਾਰੇ ਪਾਸ ਪਾਸੇ ਹੁਣ ਏਦਾਂ ਹੀ ਲੱਗ ਗਿਆ, ਸਮੇਂ ਦੀ ਉਹਨਾਂ ਨੇ ਵੈਲਿਊ ਦੱਸੀ ਕਿ ਹੁਣ ਸਮਾਂ ਬਹੁਤ ਜ਼ੂਰੁਰੀ ਜੇ ਤੁਸੀ ਦੋ ਮਿੰਨਟ ਲੇਟ ਨਾਲੇ ਤੁਹਾਡੀ ਸੈਲਰੀ ਕੱਟ ਹੋ ਜਾਣੀ, ਇਨੇ ਰੁਪਏ ਇਹ ਸਰ ਇਹ ਕੰਮ ਬਹੁਤ ਵਧੀਆ ਹੋ ਗਿਆ ਜੀ ਹੁਣ। ਏ ਤਾਂ ਕੋਈ ਦਸ ਮਿੰਟ ਲੇਟ ਆ, ਕੋਈ ਵੀਹ ਮਿੰਟ ਲੇਟ ਆ, ਕੋਈ ਪੱਚੀ ਮਿੰਟ ਲੇਟ ਆ, ਕੋਈ ਗਿਆਰਾਂ ਵਜੇ ਤੁਰਿਆ ਹੋਇਆ ਐ ਕੋਈ ਨੌ ਵਜੇ ਤੁਰਿਆ, ਕੋਈ ਸਾਢੇ ਨੌ ਤੁਰਿਆ ਪਿਆ।
ਹਮ, ਸਹੀ ਗੱਲ ਆ ਕੋਲਜ ਚ ਤਾਂ ਇਹ ਚੀਜ਼ਾਂ ਚਾਹੀਦੀਆਂ, ਕਿਉਂਕਿ ਕਾਲਜ ਚ ਆਪਾ ਸਿੱਖਣ ਜਾਂਨੇ ਹਾਂ ਵੀ ਸਿੱਖਣ ਲਈ ਸਾਨੂੰ ਟਾਈਮ ਚਾਹੀਦਾ ਜੇ ਅਸੀਂ ਸਮੇਂ ਦੀ ਕਦਰ ਕਰਾਂਗੇ ਤਾਂ ਹੀ ਕੁੱਛ ਸਿੱਖ ਪਾਵਾਂਗੇ।
ਹਾਂਜੀ-ਹਾਂਜੀ, ਏ ਤਾਂ ਕੋਹ ਚਾਹੀਦਾ ਨਾਲ ਮਾਂ ਪਿਓ ਨੂੰ ਪਤਾ ਲੱਗ ਜਾਂਦਾ ਨਾ ਕਿ ਬੱਚਾ ਮੇਰਾ ਗਿਆ ਨਹੀਂ ਗਿਆ ਪਤਾ ਲੱਗਦਾ ਨਾ। ਪਰੂਫ ਹੋ ਜਾਂਦਾ ਨਾ ਘੁੰਮਣ ਫਿਰਨ ਚੱਲ ਜਾਂਦੇ ਕੋਲਜ ਮੁੰਡੇ ਤੁਹਾਨੂੰ ਪਤਾ ਹੀ ਹੈ, ਉਹਨਾਂ ਦਾ।
ਫਿਰ ਬਾਚੋਂ ਭਾਜੀ ਉਹਨਾਂ ਦੀ ਜ਼ਿੰਦਗੀ ਵੀ ਕੀ ਤੁਹਾਨੂੰ ਫਿਰ ਪਤਾ ਹੀ ਆ ਹੁਣ
ਉਹ ਫਿਰ ਹੁਣ ਮੋਜਾਂ ਮਾਰ ਲਈ ਜਾਂ ਬਾਅਦ ਚੋਂ ਮਾਰ ਲੋ ਮੇਰੇ ਹਿਸਾਬ ਨਾਲ ਹੁਣ ਤੁਸੀਂ ਮਿਹਨਤ ਕਰ ਲੋ ਆਪਣੇ ਟੈਮ ਚ। ਪੜ੍ਹ ਲਿਖ ਲੋ ਵਧੀਆ ਜਾ ਬਾਅਦ ਚ ਫਿਰ ਮੋਝਾਂ ਲੁਟੇਗੇ, ਕਿਉਂ ਜੀ?
ਸਹੀ ਗੱਲ ਐ। ਜ਼ਿੰਦਗੀ ਦਾ ਰਸ ਬਹੁਤ ਵਧੀਆ ਹੈ, ਜੇ ਆਪਾਂ ਇਹਨੂੰ ਸਹੀ ਢੰਗ ਨਾਲ ਇਸਤੇਮਾਲ ਕਰੀਏ ਤਾਂ।
ਹਾਂਜੀ ਹਾਂਜੀ, ਉਹ ਤਾਂ ਗੱਲ ਹੈ ਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ।
ਹਾਂਜੀ, ਜੇ ਆਪਾਂ ਇਹਨੂੰ ਬੇਫਾਲਤੂ ਦੀ ਬਸ ਹਟਣਾ ਹੀ ਨਹੀ ਬੇਫਾਲਤੂ ਪੜਨਾ ਨੀ ਪੜਨ ਦੇ ਟਾਈਮ ਤੇ ਉਹ ਚੀਜ਼ਾਂ ਸਾਨੂੰ ਅੱਗੇ ਆ ਕਰ ਅੱਗੇ ਆ ਕੇ ਬਹੁਤ ਚੀਜ਼ਾਂ ਫੇਰ ਬੰਦਾ ਆਪਣੇ ਆਪ ਨੂੰ ਵੀ ਜੱਜ ਕਰਨਾ ਸ਼ੁਰੂ ਕਰ ਦਿੰਦਾ ਮੈਂ
ਫਿਰ ਦੇਖ ਲੋ ਤੁਸੀਂ ਮੋਸਟ ਜ ਜ਼ਿਆਦਾਤਰ ਬੰਦੇ ਪਛਤਾਉਂਦੇ ਹੀ ਹੁੰਦੇ ਆ।
ਹਾਂਜੀ, ਸਹੀ ਗੱਲ ਆ।
ਜਾਯਦਾਤਰ ਬੰਦੇ ਕੋ ਪਛਤਾਉਦੇ ਹੁੰਦੇ ਆ, ਹਾਂ ਜੀ ਮੈਂ ਗਲਤੀ ਕਰ ਲਈ ਮੈਂ ਪੜ੍ਹ ਲੈਂਦਾ ਜਾਂ ਕੁ ਕੁੱਛ ਕਰਨ ਦਾ ਮਾਂ-ਪਿਓ ਵੀ ਕਲਪਦੇ ਦੇ ਪੜ ਲੈਂਦੇ ਟੈਮ ਸਮੇਂ ਸਿਰ ਪੜ੍ਹ ਲੈਂਦੇ ਸਮਾਂ ਕਿਉਂ ਵੇਸਟ ਕਰਦੇ ਹੋ ਮਾਂ ਪਿਓ ਜ਼ਿੰਦਗੀ ' ਪਰ ਬੱਚੇ ਮੰਨਦੇ ਥੋੜ੍ਹਾ ਨੇ ਹੈ ਅਤੇ ਬਾਦ 'ਚ ਪਛਤਾਉਂਦੇ ਜੀ
ਬੱਚੇ ਨਹੀਂ ਮੰਨਦੇ ਭਾਜੀ, ਬੱਚੇ ਆਪਣੀਆਂ ਸੋਸ਼ਲ ਮੀਡੀਆ ਦੇਖਕੇ ਉਹਨਾਂ ਨੂੰ ਇਹ ਆ ਕਿ ਜੋ ਅਸੀਂ ਕਹਿੰਦੇ ਉਹ ਸਹੀ ਆ, ਜੋ ਮਾਂ ਬਾਪ ਕਹਿੰਦੇ ਉਹ ਨਹੀਂ ਸਹੀ ਹੈਗਾ-
ਮਾਂ ਮਾਂ ਪਿਓ ਨੇ ਤਾਂ ਫ ਜ਼ਿੰਦਗੀ ਦਾ ਤੇਰਬਾ ਬੜਾ ਜ਼ਿਆਦਾ ਨਾ ਉਹ ਨੇ ਸਮਾਂ ਸਾਰੇ ਦੇਖਿਆ ਉਹਨਾਂ ਨੇ ਔਖਾ ਟੈਮ ਵੀ ਦੇਖਿਆ ਮਾੜਾ ਟੈਮ ਵੀ ਦੇਖਿਆ ਦੇਖਿਆ ਗਰੀਬੀ ਵੀ ਦੇਖੀ ਹਰ ਚੀਜ਼ ਓਹਨਾ ਨੇ ਕੀਤੀ ਜੀ ਇਹਨਾਂ ਨੇ ਵੱਡੇ ਪਰਿਵਾਰਾਂ ਚੋਂ ਰਹੇ ਆ, ਉਹਨਾਂ ਦਾ ਬਹੁ ਕੁਝ ਦੇਖਿਆ ਜੀ ਉਹਨਾਂ ਨੂੰ ਸਮਾਂ ਦੀ ਕਦਰ ਹੈਗੀ ਆ।
ਹਾਂਜੀ।
ਬੱਚੇ ਕਿੱਥੇ ਜੀ ਸਮਾਂ ਵੇਸਟ ਕਰੀ ਜਾਂਦੇਆ, ਤੇ ਮੋਆਯਲਾਂ ਦੇ ਮੋਆਯਲਾਂ ਨੇ ਬੋਹ ਬੇੜਾ ਗਰਕ ਕਰਤਾ ਜੀ। ਸਮਾਂ ਬਓ ਖਰਾਬ ਕਰਤਾ।
ਹੁੰ। ਭਾਜੀ, ਇਹ ਲੋਕਡਾਊਨ ਤੋਂ ਬਾਦ ਹੀ ਹੋਇਆ ਸਾਰਾ ਕੁਛ ਪਹਿਲਾਂ ਏਦਾਂ ਦਾ ਕੁਛ ਨੀ ਸੀਗਾ।
ਇਹ ਜਦੋਂ ਦਾ ਆਪਣਾ ਤੁਹਾਨੂੰ ਕਹਿੰਦੇ ਨਾ ਜਦੋਂ ਦਾ ਨੈਟ ਆਯਾ ਦੋ ਹਜ਼ਾਰ ਅਠਾਰਾਂ ਉੱਨੀ ਉੱਨੀ 'ਚ ਦੋ ਹਜ਼ਾਰ ਉੱਨੀ'ਚ ਜਦੋਂ ਜੀਓ ਨੇ ਨੈਟ ਫ੍ਰੀ ਕੀਤਾ ਸਿਮ ਫਰੀ ਕੀਤੀ, ਵਾਈ ਫਾਈ ਫ੍ਰੀ ਕੀਤਾ ਉਸ ਤੋਂ ਬਾਅਦ ਤਾਂ ਜੀ ਭੱਠਾ ਹੀ ਬਹਿ ਗਿਆ।
ਬੇੜਾ ਗਰਕ ਹੋ ਗਯਾ।
ਉਹ ਤੋਂ ਬਾਅਦ ਤਾਂ ਕੋਲਿੰਗ ਪਹਿਲਾਂ ਆਪਾਂ ਗੱਲ ਕਰਦੇ ਸੀ ਦੋ ਮਿੰਟ ਗੱਲ ਕਰਨੀ ਨਾਲੇ ਫ਼ੋਨ ਬੰਦ ਕਰਨਾ, ਮੈਸੇਜ ਕਰਨਾ ਨਾਲੇ ਬੰਦ ਕਰਨਾ।
ਹਾਂ, ਸਾਨੂੰ ਏ ਹੁੰਦਾ ਸਾਡੇ ਪੈਸੇ ਨਾ ਖਤਮ ਹੋ ਜਾਨ।
ਐਮ ਬੀ ਨਾ ਖਤਮ ਹੁੰਦੇ ਕੰਮ ਕਰ ਲੈਣਾ ਹੁਣ, ਤਾਂ ਏਦਾਂ ਤਾਂ ਕੋਈ ਚੀਜ਼ ਹੀ ਨੀਂ ਰਯੀ।
ਹੁੰ, ਸਹੀ ਗੱਲ ਆ।
ਦੇਖੋ ਜੀ ਸਮਾਂ ਸਮੇ ਦੀ ਗੱਲਏ ਦੇਖੋ ਸਮਾਂ ਹੁਣ ਕਿੱਦਾਂ ਦਾ ਆ ਗਿਆ, ਪਹਿਲਾਂ ਕਿੱਦਾਂ ਦਾ ਸਮਾਂ ਸੀ ਸਮਾਂ ਬੋਤ ਬਦਲ ਬਦਲ ਗੇਆ ਜੀ।
ਓ ਤਾਂ ਚਾਂਦਾ ਈ ਅੱਸੀ ਬਰਬਾਦ ਹੋ ਜਾਈਏ।
ਓ ਫਿਰ ਚਾਂਦਾ ਈ ਬਰਬਾਦ ਹੋਜੇ ਤੇ ਏ ਸਾਰੇ ਕੰਮ ਮੈਂ ਸਾਂਬ ਲਵਾਂ। ਯੂਥ ਸਾਰਾ ਇੱਥੇ ਲੜਦਾ ਰੇ ਸੋਸ਼ਲ ਮੀਡੀਆ ਤੇ ਦੂਜੇ ਨੂੰ ਗਾਲਾਂ ਕਢਦਾ ਰਵੇ। ਏ ਚੀਜ਼ਾਂ ਚਾਂਦਾ ਓ, ਯੂਥ ਰੀਲਾਂ-ਰੁਲਾਂ ਬਨਾਨ ਬੈ ਤੇ ਮੈਂ ਸਾਰੇ ਕੰਮ ਸਾਂਭ ਲਵਾਂ।
ਹਾਂਜੀ, ਇਹ ਤਾਂ ਹੈ ਸਹੀ ਗੱਲ ਐ ਵੀਰ ਜੀ, ਤੁਹਾਡੀ ਬਿਲਕੁਲ ਸਹੀ ਗੱਲ ਐ।
ਅਪਨੇ ਸਮੇਂ ਦੀ ਕਦਰ ਕਰੋ ਟੈਮ ਸਿਰ ਉੱਠੋ, ਟੈਮ ਸਿਰ ਸੋਵੋ, ਤੇ ਜਿੰਨਾ ਹੋ ਸਕੇ ਪੜ੍ਹਾਈ ਕਰੋ ਵਧੀਆ ਤੇ ਵਧੀਆ ਤਰੱਕੀਆਂ ਕਰੋ ਅਪਨੀ ਜਿਦੰਗੀ 'ਚ। ਸਮਾਂ ਨਾਂ ਬਰਬਾਦ ਕਰੋ ਤੁਸੀਂ ਵੀ ਅਪਣਾ।
ਸਹੀ ਗੱਲ ਏ।
ਜਿੰਨਾ ਹੋ ਸਕੇ ਨੌਲੇਜ ਲਵੋ, ਜਿੰਨਾ ਹੋ ਸਕੇ ਪੜੋ।
ਹੁੰ-ਹੁੰ। ਹੰਜੀ, ਏ ਤਾਂ ਹੈ ਜਿੰਨੀ ਆਉਗੀ ਓਨੀ ਕੱਟ ਚਲੋ, ਠੀਕੈ ਵੀਰ ਜੀ। ਤੁਆਨੁ ਗੱਲ ਕਰਕੇ ਮੈਨੂੰ ਬੋਤ ਜਾਦਾ ਵਧੀਆ ਲੱਗਾ।
ਠੀਕੈ ਜੀ, ਠੀਕੈ ਜੀ ਸਤਿ ਸ਼੍ਰੀ ਅਕਾਲ।